ਹੈਲੋ।
ਹੈਲੋ,
ਹਾਂਜੀ, ਸਸ਼ ਰੀ ਕਾਲ।
ਹਾਂਜੀ, ਸਸ ਰੀ ਕਾਲ ਜੀ।
ਆਵਾਜ ਆ ਰਹੀ ਐ ਹੁਣ।
ਹਾਂ-ਹਾਂ, ਆਂਦੀ ਪਈ ਏ।
ਅੱਛਾ-ਅੱਛਾ, ਥੋੜੀ ਆਵਾਜ ਘੱਟ ਆ ਰਹੀ ਸੀ ਬੜੀ ਨਾ, ਤੁਹਾਡੀ ਮੈਨੂੰ।
ਹੂੰ-ਹੂੰ।
ਅੱਛਾ, ਚਲੋ ਹੋਰ, ਸੋ ਤੇ ਨੀ ਗਏ ਸੀ।
ਨਹੀਂ-ਨਹੀਂ ਹਜੇ ਤੇ ਨਹੀਂ ਸੋਏ ਸੀ, ਹਜੇ ਹੁਣ ਡਿਨਰ ਲਿਮਟਿਆ।
ਅੱਛਾ-ਅੱਛਾ, ਆ ਗਏ ਬੱਚੇ।
ਹਾਂ, ਆ ਗਏ।
ਅੱਛਾ, ਕੀ ਖਾਇਆ ਡਿਨਰ ਵਿੱਚ।
ਡਿਨਰ ਅੱਜ ਅਸੀਂ ਪਕੌੜੇ ਬਣਾਏ ਸੀ, ਆਲੂ ਪਿਆਜ਼ ਦੇ ਪਕੌੜੇ।
ਅੱਛਾ।
ਔਰ ਨਾਲ ਦਾਲ ਸੀ, ਪੀਲੀ ਚਿੱਟੀ।
ਆਏ ਵਾਹ ਜੀ ਵਾਹ! ਬੜੇ ਸਵਾਦ ਲੱਗਦੇ ਐ, ਦਾਲ ਨਾਲ ਪਕੌੜੇ।
ਹੂੰ-ਹੂੰ। ਰੋਟੀ ਦਾਲ ਨਾਲ ਸਵਾਦ- ਸਵਾਦ ਲੱਗਦੀ ਐ ਰੋਟੀ।
ਹਾਂ ਨਾਲ ਪਕੌੜੇ ਹੋਣ, ਨਹੀਂ ਹਾਂ। ਨਾਲੇ ਦਾਲ ਨਾਲ ਪਕੌੜੇ, ਕੰਬੀਨੇਸ਼ਨ ਸਵਾਦ ਈ ਲੱਗਦਾ।
ਹਾਂ- ਹਾਂ, ਨਾਲ ਹਰੀ ਮਿਰਚ ਪਾਈ ਸੀ ਵਿੱਚ।
ਅੱਛਾ, ਉਹ ਹਰੀ ਮਿਰਚ ਉਹਦੇ ਵੀ ਪਕੌੜੇ, ਹਨਾ।
ਹੂੰ, ਇਮਲੀ ਦੀ ਚਟਨੀ ਵੀ ਬਣਾਈ ਸੀ।
ਅੱਛਾ, ਹਾਂ। ਚਲੋ ਵਧੀਐ। ਹੋਰ, ਮੈਂ ਵੀ ਆਣਾ ਤੁਹਾਡੇ ਘਰ ਕਿਸੀ ਦਿਨ।
ਅੱਛਾ ਹਾਂ।
ਹਾਂ ਤੁਹਾਡਾ ਖਾਣਾ ਬੜਾ ਸਵਾਦ ਬਣਿਆ ਬਣਦਾ ਏ। ਮੈਂ ਬੜਾ ਸੁਣਿਆ। ਤੇ ਮੈਂ ਵੀ ਖਾਣਾ ਚਾਹੁੰਦੀ ਆਂ, ਖਾਇਆ ਨਹੀਂ ਅੱਜ ਤੱਕ ਤੁਹਾਡੇ ਹੱਥ ਦਾ।
ਜ਼ਰੂਰ ਆਉਣਾ ਜ਼ਰੂਰ ਆਉਣਾ ਔਰ ਇਹ ਵੀ ਦੱਸ ਦੇਣਾ ਕੀ ਖਾਓਗੇ ਫਿਰ ਉਹੀ ਬਣਾਵਾਂਗੇ।
ਆਹ ਹਾਂਜੀ- ਹਾਂਜੀ ਦੋ- ਤਿੰਨ ਦਿਨ ਵਾਸਤੇ ਆਵਾਂਗੀ ਫਿਰ। ਨਵੀਆਂ- ਨਵੀਆਂ ਫਰਮਾਇਸ਼ਾਂ ਦੱਸਾਂਗੀ ਅੱਜ ਕੜੀ ਬਣਾਓ ਅੱਜ ਇਹ ਬਣਾਓ ਅੱਜ।
ਹਾਂ- ਹਾਂ ਬਿਲਕੁਲ- ਬਿਲਕੁਲ।
ਹਾਂ, ਚਲੋ ਹੋਰ? ਹੋਰ ਤੁਹਾਡੇ ਭਤੀਜੇ ਦਾ ਵਿਆਹ ਹੋਇਆ ਸੀ। ਅਹ ਦਸੰਬਰ 'ਚ ਪਿੱਛੇ।
ਹਾਂ, ਹਾਂ।
ਠੀਕ ਆਈਏ ਨੂੰਹ ਅੱਛੀ ਏ
ਹਾਂ ਅੱਛੀ ਨੂੰਹ
ਅੱਛਾ, ਅੱਛਾ ਤੇ ਉਦੋਂ ਮੈਂ ਵੀ ਕਿਸੀ ਉਹਦੀ ਵਰੀ ਵੇਖੀ ਸੀ ਮੈਂ
ਅੱਛਾ
ਮੈਂ ਵੀ ਵਿਆਹ 'ਤੇ ਆਈ ਸੀ ਨਾ, ਫਿਰ ਵਿਖਾਈ ਸੀ ਤੁਹਾਡੀ ਮੰਮੀ ਨੇ ਕਹਿੰਦੇ ਸੀ, ਕਹਿੰਦੇ ਕਿ ਤੁਸੀਂ ਵੀ ਨਾਲ ਗਏ ਸੀ
ਹਾਂ- ਹਾਂ ਮੈਂ ਵੀ
ਅੱਛਾ, ਤੇ ਬੜੇ ਸੋਹਣੇ -ਸੋਹਣੇ ਸੂਟ ਸੀਗੇ
ਹਮ।
ਹਾਂ, ਤੇ ਮੈਂ ਵੀ ਲੈਣਾ ਚਾਹੁੰਦੀ ਸੀ ਸਾਡੇ ਫੰਕਸ਼ਨ ਸੀ।
ਅੱਛਾ।
ਹਾਂ, ਤੇ ਉਹ। ਔਨਲਾਈਨ ਵੀ ਸੇਲ ਕਰਦੇ ਹੈਗੇ ਨੇ ਜਿੱਥੋਂ ਤੁਸੀਂ ਪਰਚੇਜ਼ ਕੀਤੇ ਸੀ?
ਹਾਂ, ਹਾਂ ਔਨਲਾਈਨ ਈ ਭੇਜ ਦਿੰਦੇ ਨੇ। ਪਰ ਇਹ ਨਾ, ਔਨਲਾਈਨ ਨਾ ਅਸੀਂ ਪਸੰਦ ਨਹੀਂ ਕਰ ਪਾਉਂਦੇ ਚੀਜ਼।
ਅੱਛਾ।
ਹਾਂ, ਕਲਰ ਹੋਏਗਾ ਕੀ ਤੇ ਉਹਦੇ ਚ ਨਜ਼ਰ। ਕੀ ਆਏਗਾ ਹੈਨਾ। ਜੋ ਵੈਸੇ ਦੇਖ ਕੇ, ਸ਼ੋਪ 'ਤੇ ਜਾ ਕੇ, ਸ਼ੋਪਿੰਗ ਕਰਨ ਦਾ ਜ਼ਿਆਦਾ ਵਧੀਆ। ਲੱਗਦਾ ਅ
ਹਾਂ
ਹੈਨਾ
ਹਾਂ ਉਹ ਵੀ ਹੈਗੀ ਹੈ
ਕਲਰ ਕੁੂਲਰ ਵੀ ਉ ਉੱਥੇ ਹੀ ਸਹੀ ਲੱਗਦੇ ਨੇ ਸਾਨੂੰ, ਕਿਹੜਾ ਕਲਰ ਲੈਣਾ ਹੈ ਕਿਹੜਾ ਨਹੀਂ
ਹਮ ਹਮ, ਹਾਂ ਇੱਕ ਦੱਸੋ ਇੱਕ ਇੱਕ ਦੋ ਸੂਟ ਤੇ ਐਸੇ ਸੀ ਜਿਹੜੇ ਮੈਨੂੰ ਸੀਗੇ ਕਿ ਮੈਂ ਡਿਟੋ ਐ ਹੀ ਲੈ ਲਵਾਂਗੀ ਤੇ ਮੈਨੂੰ ਫ਼ੋਨ ਨੰਬਰ ਤੁਸੀਂ ਭੇਜ ਦੇਣਾ ਮੈਂ ਇਹਨਾਂ ਨੂੰ ਮੈਸੇਜ ਕਰਕੇ ਦੇਖਾਂਗੀ ਜੇ ਸੇਮ ਪੀਸ ਹੋਏਗਾ ਤੇ ਕੋਰੀਅਰ ਕਰਵਾ ਦੇਣਗੇ ਉਹ
ਠੀਕ ਹੈ, ਠੀਕ ਹੈ
ਹੈਨਾ
ਹਮ ਹਾਮ
ਕਿ ਜੇ ਮੇਰੇ ਕੋਲ ਟਾਈਮ ਹੋਇਆ ਮੈਂ ਤੁਹਾਨੂੰ ਕੋਂਟੈਕਟ ਕਰਾਂਗੀ
ਠੀਕ ਹੈ
ਤੇ ਅਸੀਂ ਫਿਰ ਤੁਸੀਂ ਮੇਰੇ ਨਾਲ ਬਣਾ ਲੈਣਾ ਪ੍ਰੋਗਰਾਮ
ਹਾਂ, ਹਾਂ ਠੀਕ ਹੈ
ਇਕੱਠੇ, ਤੁਸੀਂ ਉੱਥੋਂ ਟ੍ਰੇਨ ਤੇ ਚੜ੍ਹ ਪੈਣਾ ਮੈਂ ਇੱਥੋਂ ਚੜ ਪਾਵਾਂਗੀ
ਹਾਂ ਹਾਂ ਠੀਕ ਹੈ ਚੱਲਾਂਗੇ ਇੱਕੱਠੇ
ਹਾਂ ਤੇ ਉਹਨਾਂ ਨੇ ਸਟਿਚ ਕੀਤੀ ਉਥੋਂ ਕਰਵਾਏ ਸੀ ਕਹਿੰਦੇ ਸਟਿਚ ਵੀ ਅਹ ਮਤਲਬ ਕਈ ਤੁਸੀਂ ਕੀਤੇ ਸੀਗੇ
ਨਹੀਂ ਮੈਂ ਤਾਂ ਇੱਕ ਦੋ ਹੀ ਸੀਤੇ ਸੀ ਅਤੇ ਬਾਕੀ ਉਹ ਆਪ ਵੀ ਸੀ ਲੈਂਦੀ ਐ ਨਾ ਕੁੜੀ
ਅੱਛਾ
ਤੇ ਉਹਨਾਂ ਨੇ ਉਹਨੇ ਮਨਾ ਕਰ ਦਿੱਤਾ ਤਾਂ ਸੀ ਕੁੜੀ ਨੇ ਬਈ ਜ਼ਿਆਦਾ ਨਾ ਸਿਲਵਾ ਮੈਂ ਆਪੇ ਸੀਵਾਂਗੀ ਆਪਣੇ ਕੱਪੜੇ
ਅੱਛਾ-ਅੱਛਾ
ਹਾਂ-ਹਾਂ ਓ ਫੇਰ ਆਪੇ ਈ ਉਨੇ ਬਸ। ਸੋ ਉਨਾਂ ਨੇ ਦੋ-ਚਾਰ ਈ ਸਵਾਏ ਸੀ ਬਾਕੀ ਕੁੱਛ ਜੀਨਸ ਟੋਪ ਹੈਗੇ ਸੀ। ਕੋਈ ਦੋ ਇੱਕ ਦੋ ਰੇਡੀਮੇਟ ਹੈਗੀਆਂ ਸੀ ਡਰੈਸਾਂ ਹੈਨਾ। ਸੂਟ ਓਦੇ ਦਾਜ ਦੇ ਸਿੱਟੇ ਈ ਹੋਏ ਸੀ ਸਾਰੇ ਉਨੇ ਸੀਤੇ ਹੋਏ ਸੀ। ਤੇ ਫਿਰ ਵਰੀ ਦੇ ਓਨੇ ਆ ਕੇ ਆਪੇ ਸੀ ਸੀਤੇ ਸੀ।
ਅੱਛਾ।
ਹਾਂ ਕੁੜੀ ਸਿਆਣੀ ਏ ਸੋਣੇ ਕਪੜੇ ਸੀ ਲੈਂਦੀ ਏ
ਅੱਛਾ-ਅੱਛਾ ਆ ਅਤੇ ਉਨੂੰ ਵੀ ਪੁੱਛਾਂਗੀ ਕੀ ਓਵੋ ਬਾਰ ਦੇ ਵੀ ਸੀ ਦਿੰਦੀ ਐ ਯਾਂ ਨਈ।
ਹਾਂ ਪੁੱਛ ਲੈਣਾ ਵੈਸੇ ਮੇਰੇ ਖਿਆਲ ਨਈ ਸੀਂਦੀ ਫਿਰ ਵੀ ਇੱਕ ਵਾਰੀ ਪੁੱਛ ਲੈਣਾ।
ਹਾਂ ਪੁੱਛ ਲਵਾਂਗੀ ਤੇ ਸਾਡੇ ਜ ਇੱਥੇ ਜੇ ਟੇਲਰ ਹੈ ਨੇ ਹੈ ਵੀ ਨੀਕੰਮੇ ਤੇ ਪੈਸੇ ਵੀ ਇੰਨੇ ਫਿਰ ਪੈਸੇ ਦਿੰਦੇ ਆ ਵੀ ਤਾਂ ਖਰਾ ਲਗ ਜੇ ਤੇ
ਕੱਪਣਾ ਹਾਂ
ਹਾਂ ਸ ਪਿਆ ਏ ਤੇ ਤਾਂ ਹੀ ਫਿਰ ਦਿਲ ਕਰਦਾ ਐ ਕਿ ਅਸੀਂ ਚੱਲ ਨੇ ਦੇ ਦੇਈਏ
ਹਾਂ ਇਹ ਨਾ ਸਹੀ ਗੱਲ ਏ ਸਵਾਈ ਵੀ ਇੰਨੀ ਦਵੋ ਓਰ ਕੱਪੜਾ ਵੀ ਨਾ ਸਹੀ ਸੀਪਿਆ ਹੋਵੇ
ਹਾਂ ਤੇ ਤੁਸੀਂ ਰੀਲਾਂ ਰੂਲਾਂ ਵੀ ਕੋਈ ਪਾਉਂਦੇ ਰਹਿੰਦੇ ਹੋ ਇੰਸਟਾਗ੍ਰਾਮ ਤੇ
ਹਾਂ ਪਾਈਆਂ ਸੀ
ਰੀਲਸ ਅੱਛਾ ਤੇ ਉੱਥੇ ਵੀ ਤੁਸੀਂ ਇਸਦਾ ਓਡਰ ਲਿਖਿਆ ਦਾ ਹੁੰਦਾ ਤੇ ਤੁਸੀਂ ਮਤਲਬ ਔਡਰ 'ਤੇ ਵੀ ਆ ਖੁਦ ਵੀ ਫੈਬਰਿਕ ਲੈ ਕੇ ਬਣਾ ਕੇ ਕੋਰੀਅਰ ਕਰਵਾ ਦਿੰਦੇ ਹੋ
ਹਾਂ-ਹਾਂ
ਜੇ ਤੁਹਾਡੇ ਉੱਥੋਂ ਅੱਛਾ ਮਿਲਦੈ ਕੁੱਛ।
ਹੂੰ ਐਥੇ ਨਾ ਐਕਸਪੋਰਟ ਦਾ ਕੱਪੜਾ ਮਿਲਦੈ ਸਾਡੇ ਐ ਤੇ ਵੱਡੇ ਅਰਜ਼ ਦਾ।
ਅੱਛਾ-ਅੱਛਾ
ਹਾਂ ਤੇ ਓ ਨਾ ਤਿੰਨ ਮੀਟਰ ਚ ਬਣ ਜਾਂ ਦਾ ਉਦੇ ਚ ਕੋਟ ਸੈੱਟ ਤਿੰਨ ਮੀਟਰ ਚ। ਉਦੀ ਸ਼ਲਟ ਉੱਚੀ ਹੁੰਦੀ ਐ ਨਾ ਓਦੀ।
ਹਾਂ-ਹਾਂ-ਹਾਂ-ਹਾਂ
ਹਾਂ।
ਚਲੋ ਕੋਈ ਐਸਾ ਮੌਕਾ ਲੱਗਿਆ ਤੇ ਫਿਰ ਤੁਸੀਂ ਆਪਣਾ ਫੋਟੋਆਂ ਫੈਬਰਿਕ ਦੀਆਂ ਇੰਸਟਾਗ੍ਰਾਮ ਤੇ ਨਾ ਸ਼ੇਅਰ ਕਰਿਆ ਕਰੋ। ਔਡਰ ਕਰਨ ਵਸਤੇ ਤੇ ਜਿੰਨੇ ਔਡਰ ਕਰਨਾ ਏ ਤੁਹਾਨੂੰ ਦੇਖ ਕੇ ਤੇ ਫੇਰ ਆਪਣਾ ਨਾਪ ਫੋਨ ਤੇ ਦੇ ਕੇ ਤੁਸੀਂ ਐਂਜ ਤੁਸੀਂ ਓਡਰ ਵੀ ਲੈ ਸਕਦੇ ਓ।
ਹਾਂ, ਹਾਂ ਮੈਂ ਲੈ ਕੇ ਆਈ ਸੀ, ਏਕ ਕਸ਼ਟਮਰ ਦਾ ਲੇਆਈ ਹੋਈ ਆ ਮੈਂ ਕੱਪੜਾ ਬੜਾ ਪੇਆਰਾ ਕੱਪੜਾ ਏ ਓ ਹਾਂ, ਮੈਂ ਤੋਆਨੂੰ ਪੇਜਾਂਗੀ ਓਦੀ ਫੋਟੋ, ਪੇਜਾਂਗੀ ਕੱਪੜੇ ਦੀ।
ਹਾਂ, ਜਿਸ ਤਾਂ ਅੱਛੇ, ਅੱਛੇ ਫੈਂਸੀ ਮਿਲਨ ਨਾ ਸੋਬਰ ਪ੍ਰਿੰਟ ਚ
ਹਾਂ।
ਤੇ ਓਦੀ ਕਲਿੱਕ ਕਰਕੇ ਵੀ ਤੁਸੀਂ ਪੇਜੇਆ ਕਰੋ, ਫਿਰ ਜਿਨੂੰ ਜੇੜਾ ਓਡਰ ਦਿੰਦਾ ਓਦਾ ਫੇਰ ਲਲੇਆ ਓਰੋਡ
ਠੀਕ ਐ, ਠੀਕ ਐ। ਓਨਾ ਮੈਂ ਤੋਆਨੂੰ ਪੇਜਾਂਗੀ, ਹਾਂ। ਓਦੀ ਨਾ ਕਰੀਮ ਕਲਰ ਦੀ ਜ਼ਮੀਨ ਏ। ਤੇ ਉੱਤੇੇ ਸਕਾਈ ਬਲੂ ਪ੍ਰਿੰਟ ਏ, ਬੜਾ ਪੇਆਰਾ ਪ੍ਰਿੰਟ ਏ, ਤੇ ਓਨੇ ਨਾ ਸਕਾਈ ਬਲੂ ਲੈਸ ਲਗਵਾਈ ਏ ਮੇਰੇ ਕੋਲੋਂ, ਓ ਮੈਂ ਲੈਕੇ ਆਈ ਆਂ, ਹਜੇ ਹਜੇ ਮੈਂ ਸ਼ੁਰੂ ਨੀ ਕੀਤਾ ਓਦਾ ਸੀਨਾ।
ਠੀਕ ਐ।
ਤੇ ਹਾਂ, ਕਯੁਂਕਿ ਸਿੰਪਲ ਜੇੜੇ ਹੁੰਦੇ ਨਾ ਓ ਮੈਂ ਜਲਦੀ ਸੀ ਸੀ ਲੈਂਨੀ ਆਂ, ਐ ਥੋੜਾ ਜਾ ਵੀ ਡਿਜ਼ਾਇਨ ਕਰਨਾ ਹੋਵੇ ਓ ਕੱਪੜੇ ਨੂੰ ਓ ਕੱਪੜਾ ਲੇਟ
ਹਾਂ। ਨੀ ਮੈਂ ਤਾਂ ਵੈਸੇ ਸਿੰਪਲ ਹੀ ਡਿਜੈਨ ਪਾਨੀ ਆਂ, ਇਸ ਨਾਲ ਥੋੜਾ ਉੱਪਰ ਬੈਨ ਹੋਜੇ, ਕੋਲਰ ਹੋਜੇ, ਲੋਂਗ ਸ਼ਟ ਹੋਏ। ਤੇ ਆੱਜ-ਕਾੱਲ ਓ ਚੱਲੀ ਹੋਈ ਏ।
ਹੂੰ।
ਪਾਰਸ, ਪਾਰਸ਼ੀ ਸਲਵਾਰ।
ਹਾਂ, ਹਾਂ।
ਤੇ ਐਸਾ ਕੋਈ ਡਜੈਂਨ ਹੋਏ ਤਾਂ ਫੇਰ ਮੈਨੂੰ ਦੱਸਨਾ ਤੁਸੀ ਫਰ ਮੈਂ ਓਡਰ ਦੇਆਂਗੀ ਫੇਰ ਹਨਾ। ਓ ਫੇਰ ਕੋਰੀਅਰ ਸਮੇਤ ਤੇ ਖਰਚਾ ਹੁੰਦੈ ਨਾ, ਓਦੇ ਸਮੇਤ ਫੇਰ ਤੁਸੀ ਦਾੱਸ ਦੇਆ ਕਰੋ ਕਸ
ਠੀ, ਠੀਕ ਐ।
ਬਈ ਏਨਾ ਕੋਰੀਅਰ ਦਾ ਹੈਗਾ।
ਹਾਂ, ਹਾਂ ਠੀਕ ਐ।
ਹਾਂ।
ਹਾਂ।
ਮੈਂ ਕੇਆ ਕਿਸੀ ਦੇ ਹਾੱਥ ਤੇ ਪਰਾਣੇ ਲੋਕਾਂ ਦੇ ਹੱਥਾਂ ਚ ਸਫ ਸਫਾਈਆਂ ਬੜੀਆਂ ਨੇ ਪ੍ਰੈਕਟਿਸ ਕਰਦੇ ਨੇ, ਐਥੇ ਤਾ ਸਾਡੇ ਅਨਾੜੀ, ਨਾੜੀ ਹੈਗੇ ਨੇ।
ਹੂੰ, ਤੁਸੀ ਨਾ ਏਕ ਵਾਰੀ ਮੈਨੂੰ ਅਪਨਾ ਨਾਪ ਪ ਅ ਪੇਜਨਾ ਹੈਨਾ, ਇਨਚੀਟੇਪ ਰਾੱਖ ਕੇ।
ਦਾੱਸ ਦਈ ਦੈ ਨਾ ਬਈ ਏਨਾ ਵੇਟ ਐ ਮੇਰਾ, ਤੇ ਐ ਚੀਜ਼ ਏ ਏਨੀ ਐ, ਐ ਚੀਜ਼ ਏਨੀ ਐ ਉਸ ਸਾਬ ਨਾਲ ਫੇਰ ਨਾਪ ਸਈ ਚਲਾ ਜਾਂਦਾ ਐ। ਟਾਈਟ ਨੀ ਰੈਨਾ ਚਾਈਦਾ ਖੁੱਲਾ ਹੋਜੇ ਤਾਂ ਚੱਲ ਜਾਂਦੈ, ਖੁਲਾ ਤੇ ਪਾਈ ਲੈਂਦੈ। ਬੰਦਾ ਹਾਂ, ਆੱਜ-ਕਾੱਲ ਕੋਈ ਪਾਂਦਾ ਵੀ ਨੀ ਨਾ ਟਾਈਟ।
ਹਾਂ, ਏਕ ਲੇਡੀਜ਼ ਨੂੰ ਮੇਰੇ ਕੋਲ ਸਵਾਯਾ ਸੀ ਬਿਲਕੁਲ ਸਿੰਪਲ ਸੀ। ਕੋਛ ਨੀ ਕਰਵਾਯਾ ਓਨੇ ਬਸ ਉੱਤੇ ਨਾ ਓਹ ਜੇੜਾ ਅ ਅ ਫਲੈਟ ਕੋਲਰ ਹੁੰਦੈ। ਫਲੈਟ ਅ ਪੱਟੀ ਜੇੜੀ ਲੱਗਦੀ ਏ ਗਲੇ ਤੇ ਗਲੇ ਦੇ ਨਾਲ ਚਿਪਕੀ ਹੋਈ ਬੈਠੀ ਹੋਈ ਰਾਊਂਡ ਹਾਂ, ਹਾਂ।
ਹਾਂ, ਮੈਂ ਸਮਜ ਗੀ।
ੳ ਓਹਨੂੰ ਬੜਾ ਈ ਪਸੰਦ ਆਇਆ ਸੀ, ਤੇ ਓਹ ਕਹਿੰਦੀ ਸੀ ਮੇਰੇ ਇੱਕ ਦੋ ਏਸਰ੍ਹਾਂ ਦੇ ਹੀ ਸੀ ਨਾ ਹੋਰ ਓਹ ਲੂਜ-ਲੂਜ ਸੀ।
ਨਾ ੳਹਦੀ ਵੀ ਪਿਕਸ ਕਲਿੱਕ ਕਰਕੇ ਰੱਖ ਲਿਆ ਕਰੋ ਫੇਰ ਓਹ ਸ਼ੇਅਰ ਕਰਿਆ ਕਰੋ।
ਹਾਂ, ਓਹ ਮੈਂ ਕੀਤੀ ਹੋਈ ਏ ਮੇਰੇ ਖਿਆਲ ਹੈ ਮੇਰੇ ਕੋਲ। ਹਾਂ ਹਾਂ, ਹਾਂ ਭੇਜਾਂਗੀ ਮੈਂ।
ਮੈਂ ਚੈੱਕ ਕਰਾਂਗੀ ਦੁਬਾਰਾ ਪੇਜ ਤੁਹਾਡਾ।
ਠੀਕ ਹੈ, ਠੀਕ ਹੈ।
ਹਾਂ।
ਤੇ ਹੋਰ ਹੋਰ ਦੱਸੋ ਤੁਸੀਂ ਬੱਚੇ ਠੀਕ ਨੇ ਤੁਹਾਡੇ?
ਹਾਂ, ਬਸ ਠੀਕ ਨੇ ਮੈਨੂੰ ਅਈ ਧਿਆਨ ਆਇਆ ਮੈਂ ਕਿਆ ਮੈਂ ਤੁਆਡੇ ਨਾਲ ਗੱਲ ਕਰਾਂ। ਫੇਰ ਸ਼ੋਪਿੰਗ ਏੰਜ ਏ ਨਿਕਲਿਆ ਜਾਂਦਾ ਨੀ ਕਦੀ ਬਨੇਗਾ ਤਾਂ ਬਨਾਵਾਂਗੇ ਕੱਠੇ।
ਹਾਂ ਹਾਂ ਹਾਂ
ਨਹੀਂ ਤਾਂ ਫੇਰ ਤੁਹਾਨੂੰ ਅੱਛੇ ਮਿਲਦੇ ਏ ਨਾ ਫੈਬਰਿਕ ਮੇਰਾ ਵੀ ਔਡਰ ਫਿਰ ਲੈ ਲਿਆ ਕਰੋ ਤੁਸੀਂ
ਠੀਕ ਠੀਕ ਹੈ ਠੀਕ ਹੈ
ਤੇ ਹੈ ਨਾ
ਠੀਕ ਹੈ ਹਾਂ
ਚਲੋ ਚਲੋ ਫਿਰ ਤੁਸੀਂ ਕਰੋ ਆਰਾਮ ਫਿਰ ਹਨਾ ਫੇਰ ਕਰਦੇ ਆ ਗੱਲ। ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ